ਤੇ
ਸਸ ਰੀ ਕਾਲ, ਮੈਮ ਹੋਰ ਕਿਵੇਂ ਓ ਹੋਰ ਕੀ ਕਰ
ਵਦੀਆ-ਵਦੀਆ ਤੁਸੀਂ ਸੁਨਾਓ ਕੀ ਹਾਲ ਐ।
ਬਸ ਕੁਛ ਨੀ ਬੈਠੇ ਸੀਗੇ।
ਅੱਛਾ ਹੋਰ ਸੁਨਾਓ
ਵਦੀਆ-ਵਦੀਆ, ਹੋਰ ਰੋਟੀ ਪਾਨੀ ਬਨਾ ਲਿਆ।
ਓ ਨਾ ਹਜੇ ਕਿੱਥੇ, ਹੁਨੇ ਈ
ਅੱਛਾ-ਅੱਛਾ।
ਹਲੇ ਤਾਂ ਲੇਟ-ਲੇਟ ਬਨਦੀ ਸਾਡੇ ਰੋਟੀ ਰੂਟੀ ਤੇ
ਅੱਛਾ-ਅੱਛਾ। ਬਸ ਵਧੀਆ ਬੈਠੇ ਸੀਗੇ, ਸਕੂਲ ਖੁੱਲਣ ਵਾਲੇ ਨਿਆਣਿਆਂ ਦੇ ਹੁਣ ਫਿਰ ਢੰਗ ਹੋ ਜਾਣਾ।
ਬਸ ਖੁੱਲ ਗਏ ਕੱਲ ਤੋਂ, ਆ ਗਿਆ ਓ ਦਿਨ ਸ਼ੁਭ ਦਿਨ ਆ ਗਿਆ।
ਹਾਂ ਗਰਮੀ ਤਾ ਵਧੇਗੀ ਛੁ ਛੁੱਟੀਆਂ ਦੇ ਬਾਦ ਘਟੇਗੀ ਨੀ। ਬਲਕਿ ਛੁੱਟੀਆਂ ਦੇ ਵਿੱਚ ਫੇਰ ਵੀ ਬੱਚੇ ਘਰ ਬੈਠੇ ਰੈਂਦੇ ਸੀ ਹੁਨ ਗਰਮੀ ਬਹੁਤ ਜ਼ਾਦਾ ਹੋ ਰਈ ਐ ਹਜੇ ਤਾਂ
ਜੇ ਭੁਲ ਈ ਜਾਂਦੇ ਘਰੇ ਸਕੂਲੇ, ਸਈ ਰੈਂਦ ਦੇ ਆ ਸਮਾਂ ਟੈਮ ਤੇ ਉੱਠਦੇ ਆ ਟੈਮ ਤੇ ਸਕੂਲੇ
ਹਾਂ ਐ ਵੀ ਗੱਲ ਠੀਕ ਪਰ ਗਰਮੀ ਜਿਆਦਾ ਵੱਧ ਜੇਗੀ ਹੋਰ ਨਾ ਹਜੇ ਤਾਂ ਜ਼ਿਆਦਾ ਸ ਵਿਖਾ ਰਏ ਨੇ ਟੀ ਵੀ ਚ ਵੀ ਚਾਰ ਪੰਜ ਦਿਨ ਤਾਂ ਬੋਤ ਗਰਮੀ ਪੈਨੀ। ਆਵਾਜ਼ ਨੀ ਆ ਰਈ ਤਾਨੂੰ, ਹਾਂਜੀ।
ਆਂਦੀ ਪਈ-ਆਂਦੀ ਪਈ ਹੁਨ ਆਂਦੀ ਫੇਰ ਹੁਨ ਮੇਰੀ ਆਵਾਜ਼, ਹਾਂਜੀ ਮੈਂ ਕਿਹਾ ਮੂਰੇ ਮੀਂਹ ਪੈਨ ਲੱਗ ਜਾਨੇ ਫਿਰ
ਮੌਸਮ ਦਾ ਅੱਜ ਵੀ ਏਦਾਂ ਦਾ ਈ ਹੋਇਆ ਵੇ ਸਾਡੇ ਤਾਂ ਏਥੇ ਮੌਸਮ ਤਾਂ ਏਦਾਂ ਈ ਹੋ ਰਿਆ ਬੱਦਲ ਬਣੇ ਹੋਏ ਪੂਰੇ।
ਹੈਲੋ
ਪਰ ਗੁੰਮ ਹੋਏਆ ਦਾ ਪੂਰਾ। ਹਾਂਜੀ ਆਰੀ ਐ ਆਵਾਜ਼ ਤੇ, ਮੈਂ ਕਿਆ ਗੁੰਮ ਹੋਏਆ ਦਾ।
ਹਾਂਜੀ
ਪੈ ਰੇਆ ਥੋਡੇ
ਹਾਂ ਹੁੰਮਸ ਬੋਤ ਹੋਈ ਪਈ ਹਨਾ, ਸਈ ਗੱਲ ਐ ਵੀ ਜੇ
ਆਹੋ ਹੁੰਮਸ ਤਾਂ ਸਾਡੇ ਵੀ ਏਥੇ ਬਥੇਰੀ ਹੋਈਦੀ ਤੇ
ਬਾਰਿਸ਼ ਪਏਗੀ ਹੋਰ ਜ਼ਾਦਾ ਵਧੂਗੀ ਹੁੰਮਸ ਘੱਟਣ ਨੀ ਲੱਗੀ।
ਹੂੰ ਸਈ ਗੱਲ ਐ।
ਹੋਰ ਅੱਜ-ਕੱਲ ਤਾਂ ਬਸ ਟਾਈਮ ਸਿਰ ਈ ਬੰਦਾ ਖਨਾ ਬਨਾ ਕੇ ਵੇਲਾ ਹੋਜੇ। ਓਇਓ ਮੌਸਮ ਦਾ ਕੋਈ ਨੀ ਪਤਾ ਨਾਲ ਹੀ ਲਾਈਟ ਦਾ ਕੱਟ ਲੱਗ ਜਾਣਾ
ਲਾਇਟ ਤਦਾਂ ਕਟ ਤਾਂ ਪਹਿਲਾਂ ਲਾ ਦਿੰਦੇ ਆ ਬਸ ਕੁਛ ਹੋਵੇ ਭਾਵੇਂ ਨਾ ਹੋਵੇ ਬੜੇ ਨਾਲ ਇਲਾ ਛੱਡਦੇ
ਤੁਹਾਡੇ ਨੈਟਵਰਕ ਵੀ ਘੱਟ ਆ ਰਿਹਾ ਫੋਨ ਤੇ ਹੈਨਾ
ਹੁਣ ਸਹੀ ਆ ਰਿਹਾ ਦੇਖੋ
ਹਾਂ ਹੁਣ ਸਹੀ ਆ ਰਿਹਾ ਕਿਸ ਟਾਈਮ ਵਿੱਚ ਕਟ ਜਾਂਦੀ ਗੱਲ
ਹਾਂਜੀ ਹਾਂਜੀ।
ਹਾਂ, ਵਾਈ ਫਾਈ ਨੀ ਲਗਵਾ ਰੱਖਿਆ ਤੁਸੀਂ।
ਨਈ, ਸਾਡੇ ਆਹ ਮੋਬਾਇਲ ਚ ਈ ਰੀਚਾਰਜ ਹੁੰਦਾ।
ਅੱਛਾ।
ਜੇ ਵਾਈ ਵਾਈਫਾਈ ਲਵਾ ਲਿਆ ਨਾ ਜਿਹੜੇ ਨਿਆਣੇ ਮਾੜਾ ਮੋਟਾ ਪੜ੍ਹਦੇ ਓ ਵੀ ਨੀ ਕਿਤਾਬ ਚੱਕਦੇ ਹਨ।
ਹਾਂ, ਏ ਗੱਲ ਤਾਂ ਸਈ ਐ ਪਰ ਅੱਜ ਕੱਲ ਵਾਈਫਾਈ ਵੀ ਜ਼ਰੂਰੀ ਕੰਮ ਜੀ ਫੋਨਾਂ ਤੇ ਈ ਨੇ।
ਹਾਂ,
ਸਾਡੇ ਤਾਂ ਸਾਰਾ ਕੁਛ ਔਦੇ ਨਾਲ ਚੱਲਦਾ ਵਾਈਫਾਈ ਨਾਲ ਟੀ ਕੀ ਤੇ ਸਾਰਿਆਂ ਦੇ ਫੋਨ।
ਹਾਂ ਇਹ ਤਾਂ ਹੈ ਅੱਜ ਕੱਲ੍ਹ ਤਾਂ ਨੋਰਮਲ ਹੈ ਵਾਈ ਫਾਈ
ਹਾਂ ਅੱਜ ਕੱਲ ਜਿੰਨੀਆਂ ਸਹੂਲਤਾਂ ਨੇ ਓਨੀਆਂ ਨਾਲ ਦੁੱਖ ਵੀ ਨੇ ਹਰ ਚੀਜ਼ ਦੇ ਨਾਲ ਦੁੱਖ ਜੁੜੇ ਨੇ ਇੱਥੇ ਨੀ ਦੇਖੋ ਜਿਹੜਾ ਏ ਸੀ ਫੱਟਿਆ ਕਿ ਲਖਨਊ ਮੈਂ ਤੇ ਗਏ ਸੀ ਫਤਿਹ ਕਿੰਨੇ ਬੱਚੇ ਵਿਚਾਰੇ ਮਰ ਗਏ
ਹਾਂਜੀ ਹਾਂਜੀ
ਔ ਕੋਚਿੰਗ ਸੈਂਟਰ ਦੇ ਵਿੱਚ ਜਿਹੜੇ ਅੱਗ ਲੱਗੀ ਹੈ
ਹਾਂਜੀ ਹਾਂਜੀ
ਹਾਂ ਦੇਖਲੋ ਕਿੰਨੇ ਨਿੱਕੇ ਨਿੱਕੀ ਉਮਰ ਦੇ ਵਿਚਾਰੇ ਘਰੋਂ ਮਾ ਪਿਔ ਨੇ ਪੜ੍ਹਨ ਭੇਜੇ
ਵੈਸੇ ਲੱਗੀ ਕਿੱਦਾਂ ਉਹ ਅੱਗ ਮੈ
ਏ ਸੀ ਫਟ ਗਿਆ ਏ ਸੀ
ਫੱਟ ਕਿੱਦਾਂ ਮਤਲਬ ਜਿਆਦਾ ਚਲਾਉਣ ਲੋਡ ਹੋ ਗਿਆ
ਹਾਂ ਲੋਡ ਜਿਆਦਾ ਆ ਗਿਆ ਉਹਦੇ ਤੇ ਤੇ ਉਹ ਜਿਹੜਾ ਅੱਜ ਕੱਲ ਹੁੰਦਾ ਨੀ ਉਂਗਲ ਨੂੰ ਉਂਗਲ ਲਗਾਓ ਤੇ ਦਰਵਾਜ਼ੇ ਖੁੱਲਦੇ ਨੇ ਉਹ ਦਰਵਾਜ਼ੇ ਪਰਮਾਨੈਂਟ ਬੰਦ ਹੋ ਗਏ, ਬੱਚੇ ਵਿਚਾਰੇ ਕੁੱਝ ਤੋ ਉੱਤੋਂ ਕੁੱਦੇ ਨੇ ਕੁਛ ਤੇ ਵਿਚਾਰੇ ਜਿੰਦੇ ਹੀ ਵਿਚਾਰੇ ਸੜ ਗਏ ਬੜੇ ਬੱਚੇ ਸਾਲ ਕੋਈ ਉੱਨੀ ਸਾਲ ਦਾ ਕੋਈ ਵੀਹ ਸਾਲ ਦਾ ਕੋਈ ਬਾਈ ਸਾਲ ਦਾ
ਕਿੰਨੀ ਤਕਲੀਫ਼ ਹੋਈ ਹੋਣੀ ਏਨਾਨੂੰ
ਹੋਰ ਹਜੇ ਕੀ ਚਾਰ ਪੰਜ ਦਿਨ ਸਾਰੇ ਹੋਏ ਇਸ ਗੱਲ ਨੂੰ, ਪਰ ਪੂਰਾ ਦੇਸ਼ ਲਿਆ ਪਾਈ ਇਸ ਕੱਲ ਤੋਂ ਬਾਅਦ ਨਾ
ਨਹੀਂ ਉਹਨਾਂ ਨੇ ਪ੍ਰੈਸ ਵਾਲੇ ਉਂਗਲ ਵਾਲੇ ਕਿਉਂ ਲਾਏ ਸੀ ਕੁੰਡੇ ਨਹੀਂ ਸੀ ਲਾਏ ਹੋਏ ਅੰਦਰ ਮਤਲਬ
ਨਹੀਂ ਅੱਜ ਕੱਲ ਤਾਂ ਇਦਾਂ ਹੀ ਅੱਜ ਕੱਲ ਤਾਂ ਕਿਤੇ ਵੀ ਆਫ਼ਿਸ ਤੇ ਵੀ ਦੇਖ ਲੋ ਇਦਾਂ ਹੀ ਫਿੰਗਰ ਪ੍ਰਿੰਟ ਹੀ ਲੱਗਦੇ ਨੇ ਸਕੂਲਾਂ ਚ ਵੀ ਫਿੰਗਰ ਪ੍ਰ੍ਰਿੰਟ ਹੀ ਲੱਗਦੇ ਨੇ
ਪਰ ਜਿੱਦਾਂ ਹੁਣ ਐਮਰਜੈਂਸੀ ਦੇ ਵਿੱਚ ਤਾਂ ਇਹ ਗੱਲਾਂ ਰਿੰਟ ਕਿਉਂ ਨੀ ਲੱਗ ਰਹੇ ਸੀ
ਕੀ ਪਤਾ ਹੁਣ ਆਪਣੇ ਆਪਣੇ ਸਿਸਟਮ ਨੇ ਸਾਰਿਆਂ ਦੇ
ਹੂ ਪਤਾ ਨੀ ਲੱਗਦਾ ਪਤਾ ਕਿ ਜਦੋਂ ਆਉਂਦੀ ਹੈ ਨਾ ਫੇਰ ਨੀ ਬੰਦੇ ਨੂੰ ਪਤਾੱ
ਉਹ ਇਹ ਤਾਂ ਕਹਿੰਦੇ ਜਿਹਦੀ ਮੌਤ ਆਈ ਉਹਨੂੰ ਕੋਈ ਨੀ ਬਚਾ ਸਕਦਾ, ਜਿਹਦੀ ਨਹੀਂ ਆਏ ਦੇਖ ਲੈ ਉਹ ਜੇੜੇ ਕੁੱਦ ਗਏ ਨੇ, ਬਾਰੇ ਕੁਛ ਟੁੱਟ ਭੱਜ ਵੀ ਗਏ, ਟੰਗਾਂ ਟੁੰਗਾਂ ਕਿਸੇ ਦੀਆਂ ਕੋਈ ਬਚ ਵੀ ਗਏ ਨੇ। ਪਰ ਬਹੁਤ ਬੁਰਾ ਹੋਇਆ ਬੜੀ ਗੰਦੀ ਅੱਗ ਲੱਗੀ, ਹੁਣ ਤਾਂ ਜਿਹੜਾ ਪਰਸ ਤੂਫਾਨ ਝਾਲ ਆਏ ਹੋਏ ਨੇ ਬਾਹਰ ਦੇਸ਼ ਚ ਇੱਕ ਲੱਖ ਬੰਦਾ ਕਹਿੰਦੇ ਟੀ ਵੀ ਚ ਦਸਦੇ ਪਏ ਨੇ, ਇੱਕ ਲੱਖ ਬੰਦਾ ਮਰ ਗਿਆ
ਕਿਦਾਂ
ਭੂਚਾਲ ਨਈ ਭੁਕੰਪ ਆਇਆ ਜੇੜਾ
ਅੱਛਾ-ਅੱਛਾ ਭੂਚਾਲ ਨਾਲ
ਹਾਂ ਭੂਕੰਪ ਆਇਆ ਨੀ ਬਾਹਰਲੇ ਦੇਸ਼ 'ਚ ਦੋ ਤਿੰਨ ਦੇਸ਼ਾਂ 'ਚ ਆਇਆ ਹਾਂ।
ਪਤਾ ਨੀ ਖ਼ਬਰਾਂ ਦੇਖੀਆਂ ਨੀ ਹੋਣੀਆਂ ਮੈਂ ਤਾਂ ਕਰਕੇ ਆਇਆ ਹੋਣਾ ਹੁਣ ਕਲਯੁਗ ਚੱਲਦਾ ਕੁਛ ਵੀ ਹੋ ਸਕਦ
ਹਾਂ ਪਰਸੋਂ ਦੀਆ ਖਬਰਾਂ ਸੀਗਾ।
ਅੱਛਾ-ਅੱਛਾ
ਹੋਰ ਬਸ ਏਦਾਂ ਹੀ ਏਦਾਂ ਹੀ ਐਂਡ ਆ ਜਾਣੈ ਹਨਾ। ਕੋਈ ਪਤਾ ਨੀ ਲੱਗਦਾ ਰਾਤੀ ਸੁੱਤਿਆਂ ਸਵੇਰੇ ਉੱਠਣਾ ਕਿ ਨਈ ਉੱਠਣਾ ਬਾਜ਼ਾਰ ਗਿਆ ਘਰ ਆਣਾ ਕੀ ਨ ਆਣਾ
ਸਈ ਗੱਲ
ਪਰ ਉਹੀ ਤੇ ਲੋਕ ਜਾਣ ਦੀ ਤਿਆਰੀ ਵਿੱਚ ਮੇਰਾ ਮੇਰਾ-ਮੇਰਾ-ਮੇਰਾ ਕਰਦੇ ਲੋਕੀ ਮੇਰਾ ਇਹ ਮੇਰਾ ਇਹ ਨੀ ਪਤਾ ਮਿੰਟ 'ਚ ਫੁੱਕ ਨਿਕਲ ਜਾਣੀ ਸਭ ਕੁੱਛ ਇਥੇ ਰਏ ਜਾਣਾ।
ਹਾਂ
ਔਰ
ਸਈ ਗੱਲ
ਬਸ ਪੇਟ ਤੇ ਨਈ ਭਰਦਾ ਇਨਸਾਨ ਦਾ
ਬੰਦਾ ਮੇਰਾ-ਮੇਰਾ ਈ ਕਰਦ
ਹੋਰ
ਕਰਦਾ ਰੈਂਦਾ- ਹੂੰ ਮੰਮੀ ਬੋਲਦੇ ਸੀ ਕਿ ਕੋਫਤਿਆਂ ਦੀ ਸ ਦੀ ਤੂੰ ਬਣਾ ਮੈ ਕਿਆ ਚਲੋ ਮੈ ਕੋਫਤੇ
ਹਏ ਤੱਲਣ ਤਲਾਣ ਤਾਂ ਗਰਮੀ 'ਚ ਬਣਦੇ ਵੀ ਨਈ ਕੋਫਤੇ ਮੈ ਤਾਂ ਤੋਰੀਆਂ ਬਣਾਵਾਂਗੀ।
ਅੱਛਾ-ਅੱਛਾ ਬੋਤ ਮਸਾਂ ਹੀ ਆਪਣੇ ਘਰ
ਅੱਜ ਕੱਲ ਆ ਰਈ ਸੋਹਣੀ ਤੋਰੀ ਆ ਰਈ ਬੜੀ
ਹਾਂਜੀ ਜਿਨਾ ਇਹ ਨਾ ਘਰਾਂ ਵਿਚ ਲੱਗੀਆਂ ਹੋਰ ਵੀ ਸੋਹਣੀਆਂ ਆ। ਹਨਾ।
ਸਾਡੇ ਵੀ ਨਾਲ ਹੀ ਪਲਾਟ 'ਚ ਲੱਗੀਆਂ ਹੋਈਆਂ ਤੋਰੀਆਂ ਉਥੇ ਹੀ ਆਈਆਂ ਮੈ ਵੀ ਤੇ ਬਾਜ਼ਾਰ ਦੀ ਤੋਰੀ ਔਰ ਘਰ ਦੀ ਤੋਰੀ 'ਚ ਫਰਕ ਵੀ ਬੋਤ ਐ ਬੋਤ ਸਵਾਦ ਬਣਦੀ ਘਰ ਦੀ ਤੋਰੀ
ਹਾਂਜੀ
ਕੌਣ ਸ਼ੋਰ ਪਾ ਰਿਆ ਤੁਹਾਡੇ ਕੋਲ ਨਿਆਣੇ
ਹੋਰ ਤੁਸੀ ਦੱਸੋ ਸੋ
ਆਹ ਤੁਸੀ ਕਿ ਬਣਾਓਗੇ ਰਾਤੀ ਕੋਫਤੇ ਕਰ ਲਈ ਤਿਆਰੀ ਹੈਂ।
ਬਸ ਹੁਣ ਕਰਨੀ ਆਂ ਕੋਫਤਿਆਂ ਦੀ ਤਿਆਰੀ ਕਰਨੀ ਆਂ।
ਓ ਨਾਲ ਘੀਆ ਕੱਸੇ ਬੰਦਾ ਅੱਧੇ ਘੰਟੇ 'ਚ ਕੋਫਤੇ ਬਣ ਜਾਂਦੇ।
ਸਈ ਗੱਲ ਐ। ਤੇ ਕੋਫਤੇ ਬਣਾਉਣੇ ਤਾਂ ਸੌਖੇ ਆ ਜੇ ਸਰਦੀਆਂ ਵਿਚ ਔਖਾ ਨਈ ਨਾ ਲੱਗਦਾ ਪਰ ਗਰਮੀਆਂ 'ਚ ਹਾਏ-ਹਾਏ-ਹਾਏ ਬੁਰਾ ਹਾਲ
ਹਾਂ ਨਹੀ ਕੋਫਤੇ ਬਨਾਣੇ ਬਲਕਿ ਸੌਖੇ ਨੇ ਵੇ ਨਾਲ ਦੀ ਨਾਲ ਬਨ ਜਾਂਦੇ ਨੇ। ਔਖੇ ਨੀ ਹੈ। ਬਸ ਅੱਜ ਕੱਲ ਲਿਆ- ਕੱਲ ਪਰਸੋਂ ਲਿਆਵਾਂਗੇ ਅੰਬੀਆਂ ਅਚਾਰ ਵਾਸਤੇ ਅਚਾਰ ਪਾਣਾ ਚਟਨੀ ਪਾਣੀ- ਤੇ ਸ਼ੁਰੂ ਹੋਏ ਪਏ ਨੇ ਚਟਨੀ ਬਣਾਓ ਚ-
ਬਉਂਦੇ ਹ ਨੇ ਵੀ ਮਿਕਸੀ ਦੇ ਵਿਚ ਕੇ ਉਹਦੇ ਵਿਚ ਰਗੜਨ ਆਲੇ ਚ-
ਨਹੀ ਕਦੁਕਸ 'ਚ-
ਕੱਦੂ ਕਸ ਨੂੰ ਕਿੱਦਾਂ ਨੀ ਬਨਦਾ ਸਵਾਦ ਈ ਕਿੱਦਾਂ ਦਾ ਆਂਦਾ ਉਹਦਾ-
ਹਾਂ ਜੈਮ ਵਰਗਾ ਜਿਵੇ ਜੈਮ ਨੀ ਹੁੰਦੀ-
ਹੁ- ਇਕ ਈ ਮਿੱਠੀ ਜੈਮ ਵੀ ਬਨਾਂਦੇ ਨਾ ਉਹ ਕਿੱਦਾਂ ਬਨਦੀ ਜਿਹੜੀ ਮਿੱਠੀ ਜੈਮ ਬਨਦੀ-
ਹਾਂ ਉਹੀ ਤਾਂ ਅੰਬ ਨੂੰ ਛਿਲ ਲੋ- ਕੱਚੇ ਕੱਚੇ ਅੰਬ ਲੈ ਲਓ ਉਹਨਾਂ ਨੂੰ ਛਿਲਕਾ ਉਤਾਰ ਲੋ- ਮੋਟੇ ਮੋਟੇ ਅੰਬ ਹੋਂਦੇ ਨੇ ਗੁਦੇ ਆਲੇ ਉਹਨਾਂ ਨੂੰ ਛਿਲਕਾ ਉਤਾਰ ਕੇ ਉਹਨਾਂ ਨੂੰ ਕੱਦੂਕਸ ਕਰ ਲਓ।
ਹੁ-
ਕੱਦੂਕਸ ਕਰਕੇ ਉਹਨਾ ਦਾ ਗੁੱਦਾ ਕੜਾਈ 'ਚ ਪਾ ਕੇ ਉਹਨੂੰ ਏਨਾ ਅੱਛੀ ਤਰ੍ਹਾਂ ਸੋੜੋ ਏਨਾ ਅੱਛੀ ਤਰ੍ਹਾਂ ਸੋੜੋ- ਫੇਰ ਚੀਨੀ ਪਾਓ ਇਲਾਈ- ਚੀ ਦਾ ਪਾ ਪੋਡਰ ਪਾੳ ਥੋੜੇ ਗ ਕਾਲੀ ਮਿਰਚ ਪਾਓ ਉਹਨੂੰ- ਭੁਨਾਈ ਕਰੀ ਜਾਓ ਕਰੀ ਜਾਓ ਬੜੀ ਸੋਹਨ ਚਟਨੀ ਬਨ ਜਾਂਦੀ- ਸਾਲ ਪਈ ਰੇ ਭਾਵੇਂ ਇਹ ਫਰਿਜ ਚ ਖਰਾਬ ਨੀ ਹੁੰਦੀ।
ਹੁ। ਫਿ ਤਾਂ ਬੰਦਾ ਸਰਦੀਆਂ ਵੀ ਸਟੋਰ ਕਰਕੇ ਰੱਖ ਸਕਦਾ ਹਨਾ ਦੀ।
ਹਾਂ ਹਾਂ ਅਸੀਂ ਤਾਂ ਬਨਾ ਕੇ ਪੂਰਾ ਸੱਤ ਅੱਠ ਮਹੀਨਾ ਖਾਈ ਦੀ ਏ ਰਜ ਕੇ। ਸੋਨੀ ਖੁਲੀ
ਪਰ ਉਹ ਨਾਲ ਗਰਮ ਨੀ ਹੁੰਦੀ।
ਨਹੀਂ ਐਨੀ ਕਿਹੜਾ ਕੋਲੇ ਭਰ ਭਰ ਕੇ ਖਾਣੇ ਜਿਵੇਂ ਸਵੇਰੇ ਕੋਈ ਸਬਜ਼ੀ ਨੀ ਹੁੰਦੀ ਕਿਸੇ ਟਾਈਮ। ਪਰੋਂਠੀ ਨਾਲ ਖਾ ਲਵੇ ਬੰਦਾ ਬੱਚੇ ਖਾਂਦੇ ਨੇ ਬ੍ਰੈਡ ਦੇ ਉੱਤੇ ਲਾ ਲਗਾ ਲੱਗਾ ਕੇ ਬਹੁ ਸੋਨੀ ਖਾਈ ਜਾਂਦੀ ਰੋਟੀ ਖਾਈ ਜਾਂਦੀ ਉਹਦੇ ਨਾਲ ਚਟਨੀ ਧਰ ਕੇ।
ਹਾਂ ਮੇਰੇ ਤਾਂ ਪ ਦੀਨੇ ਦੀ ਚਨੀ ਬਹੁਤ ਸਵਾਦ ਲੱਗਦੀ ਤਨੇ। ਨੀ
ਤੇ ਅੱਜ ਕੱਲ੍ਹ ਤਾਂ ਕੱਚੀ ਅੰਬੀ ਦੀ ਸਬਜ਼ੀ ਬਨਦੀ ਪੀ ਏ। ਕੱਚੀ ਅੰਬੀ ਦੀ ਮਿੱਠੀ ਖੱਟੀ ਖੱਟੀ ਮਿੱਠੀ ਸਬਜ਼ੀ ਨੀ ਬਨਾਈ।
ਨਹੀਂ ਅਸੀਂ ਹੱਲੇ ਬਨਾਈ ਨੀ ਮੈਂ ਲਾਂਜੀ ਬਨਾਈ ਸੀ ਇੱਕ ਦਿਨ।
ਹਾਂ ਉਹ ਵੀ ਬਹੁਤ ਸਵਾਦ ਬਨਦੀ ਏ ਕਈ ਲੋਕ ਗੁੜ ਪਾ
ਹਾਂ।
ਬਗਰ ਬਨਾਂਦੇ ਨੇ
ਸਹੀ ਗੱਲ ਆ ਜੋ ਮਰਜ਼ੀ ਬਨਾਈ ਚੱਲੋ। ਕਰਦਾ ਬਣਾਈ ਚੱਲੋ ਹੈ। ਘਰ ਦਾ ਹੀ ਹੈ ਤਾਂ ਆਪਾਂ ਬਾਹਰ ਜਾਵਾਂਗੇ ਨਾ ਫੇਰ ਤੁਹਾਨੂੰ ਪਤਾ ਚੱਲੇਗਾ ਹੱਰ ਚੀਜ਼
ਹ ਹ ਹ। ਹਾਂ ਚਲੋ ਕਰੋ ਕੋਫਤਿਆਂ ਦੀ ਤਿਆਰੀ। ਠੀਕ ਹੈ ਜੀ।